ਹੈਲੋ।
ਹਾਂਜੀ। ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ੍ਰੀ ਕਾਲ ਜੀ ਹੋਰ ਸੁਣਾਓ ਠੀਕ-ਠਾਕ?
ਹਾਂਜੀ ਵਧੀਆ ਤੁਸੀਂ ਸੁਣਾਓ?
ਹਾਂਜੀ-ਹਾਂਜੀ, ਮੈਂ ਵੀ ਠੀਕ ਆ ਜੀ ਹੋਰ ਘਰ ਪਰਿਵਾਰ ਸਭ ਠੀਕ?
ਹਾਂਜੀ-ਹਾਂਜੀ, ਸਭ ਠੀਕ-ਠਾਕ ਤੁਸੀਂ ਦੱਸੋ ਘਰ ਸ
ਹਾਂਜੀ-ਹਾਂਜੀ, ਇਧਰ ਵੀ ਸਭ ਠੀਕ ਨੇ। ਹਾਂਜੀ, ਭੈਣ ਜੀ ਮੈਂ ਤੁਹਾਡੇ ਕੋਲ ਨਾ ਪੁੱਛਣਾ ਸੀਗਾ ਪੜ੍ਹਾਈ ਬਾਰੇ। ਕਿ ਤੁਹਾਡੇ ਬੱਚੇ ਹੁਣ ਜਿਵੇਂ ਵੱਡੀ ਕਲਾਸ ਵਿੱਚ ਵੱਡੀ ਕਲਾਸ ਵਿਚ ਆਗੇ ਨੇ ਤੇ ਓਨਾਂ ਦੀ ਜਿਹੜੀ ਲਾਸਟ ਕਲਾਸ ਦੀ ਬੁੱ ਕਸ ਹੈਗੀਆਂ ਨੇ ਓ ਤੁਹਾਡੇ ਕੋਲ ਹੈਗੀਆਂ ਨੇ ਭੈਣ ਜੀ?
ਹਾਂ
ਪਿਛਲੀ ਕਲਾਸ ਦੇ ਬੁੱਕ ਹਾਂਜੀ ਹੈਗੀਆਂ ਨੇ, ਨਾ ਹਾਂਜੀ-ਹਾਂਜੀ ਮੈਂ ਸੋਚ ਚ ਰੀ ਸੀਗੀ, ਹਾਂਜੀ-ਹਾਂਜੀ, ਠੀਕ ਐ ਭੈਣ ਜੀ, ਓ ਨਾ ਤੁਸੀਂ ਬੁੱਕਸ ਜਰਾ ਨਾ ਸੰਭਾਲ ਕੇ ਰੱਖਣਾ ਭੈਣ ਜੀ।
ਚਾਹੀਦੀ ਈ ਐ।
ਕਿਉਂਕਿ ਨਾ ਮੇਰੇ ਬੱਚੇ ਹੁਣ ਤੁਹਾਡਾ ਬੱਚਾ ਸੈਵਨਥ ਵਿਚ ਆ ਗਿਆ, ਨਾ ਤੇ ਮੇਰਾ ਬੱਚਾ ਹੁਣ ਸੈਵਨਥ ਵਿਚ ਸਿਕਸਸਥ ਵਿਚ ਆਇਐ। ਤੇ ਓਨੂੰ ਸਿਕਸ ਦੀ ਬੁੱਕਸ ਕੰਮ ਆ ਜਾਣਗੀਆ ਨਾ। ਠੀਕ ਐ ਭੈਣ ਜੀ ਤੁਸੀਂ ਨਾ ਬੁੱਕਸ ਸੰਭਾਲ ਲੈਣਾ, ਮੈਂ ਨਾ ਤੁਹਾਨੂੰ ਬੁੱਕ ਵਾਸਤੇ ਫੋਨ ਕੀਤਾ ਸੀਗਾ। ਕਿਉਂਕਿ ਨਾ
ਅੱਛਾ-ਅੱਛਾ, ਨਈ ਮੈਂ ਸੋਚ ਈ ਰੀ ਸੀ ਨਈ-ਨਈ ਪਤਾ ਕਲ ਮੈਂ ਇਹੀ ਸੋ ਮੈਂ ਸੋਚ ਰੀ ਸੀ ਚੱਲ ਕਿਸੇ ਨੂੰ ਪੁੱਛਣੀ ਆ ਤੇ ਦੇ ਦੇਣੀ ਆ, ਸ਼ੁਕਰ ਕਰੋ ਤੁਸੀਂ ਕਰ ਲਿਆ ਫੋਨ ਮੈਨੂੰ ਧਿਆਨ ਈ ਨੀ ਦੇਣਾ ਸੀ, ਮੈਂ ਦੇ ਦੇਣੀਆਂ ਸੀ ਕਿਸੇ ਨੂੰ।
ਹਾਂਜੀ-ਹਾਂਜੀ, ਨੀ ਐ ਤੇ ਮੈਂ ਟਾਈਮ ਸਿਰ ਫੋਨ ਕਰ ਤਾਂ ਕੀ ਤੁਸੀਂ ਦੇ ਨਾ ਦਿਓ। ਓ ਕੀ ਪਤਾ ਕੀ ਇਸ ਸਾਲ ਨਾ ਬੁੱਕਸ ਚੇਂਜ ਵੀ ਹੋਗੀਆਂ ਨੇ ਤੇ, ਹਜੇ ਬੁੱਕਸ ਛਪੀਆਂ ਨੀ ਸੀ ਹੈਗੀਆਂ। ਤੇ ਸਕੂਲ ਟੀਚਰਸ ਕੈ ਰੇ ਨੇ, ਤੁਸੀਂ ਹਜੇ ਪਿਛਲੀ ਕਲਾਸ ਦੇ ਬੱਚਿਆਂ ਕੋਲ ਬੁੱਕਸ ਲੈ ਲੋ। ਪੁਰਾਣੀਆਂ ਹਜੇ ਓਦੇ ਤੋਂ ਪੜ੍ਹੋ ਛੱਪਨ ਤੇ ਹਜੇ ਜਿੰਨਾ ਵੀ ਟਾਈਮ ਲੱਗੇਗਾ, ਉਸ ਤੋਂ ਬਾਦ ਨਈ ਬੁੱਕਸ ਆਏਗੀ, ਕਿਉਂਕਿ ਤੁਹਾਨੂੰ ਪਤਾ ਸਾਰੀ ਹਿਸਟਰੀ ਚੇਂਜ ਹੋਗੀ ਏ। ਕਿਉਂਕਿ ਪਹਿਲੇ ਸੀਗੀ, ਕੋਂਗਰਸ ਨੇ ਜੋ ਹਿਸਟਰੀ ਹਾਂ ਕਿਉਂਕਿ ਪਹਿਲੇ ਕੋਂਗਰਸ ਨੇ ਸਾਰੀ ਹਿਸਟਰੀ ਜੇੜੀ ਹੈਗੀ, ਸੀਗੀ ਆਪਣੇ ਹਿਸਾਬ ਨਾਲ ਬਣਾਈ ਸੀਗੀ ਹੁਣ ਬੀ ਬੀਜੇਪੀ ਆ ਗਈ ਏ, ਬੀ ਜੇ ਪੀ ਸੱਚਾਈ ਦਿਖਾ ਰੀ ਐ ਬੱਚਿਆਂ ਨੂੰ ਸੱਚਾਈ ਪੜ੍ਹਾ ਰੀ ਏ ਹਿਸਟਰੀ ਦੇ ਬੁੱਕ ਵਿੱਚ। ਤੇ ਹਿਸਟਰੀ ਦੀ ਬੁੱਕ ਵਿਚ ਨਾ ਬੜੇ ਸਾਰੇ ਟੋਪਿਕ ਚੇਂਜ ਹੋਗੇ ਮੇਨ ਐਸ ਐਸਸਟੀ ਦੀ ਬੁੱਕ ਵਿੱਚ ਤੇ ਇਸ ਕਰਕੇ ਨਾ ਜੋ ਸਾਰੀ ਬੁੱਕਸ ਨਾ ਚੇਂਜ ਹੋ ਰੀਆ ਨੇ। ਕਈ ਟੋਪਿਕ ਓਨਾ ਨੇ ਕੱਟ ਦਿੱਤੇ ਨੇ, ਜਿਨ੍ਹਾਂ ਦਾ ਬੱਚਿਆਂ ਵਾਸਤੇ ਕੋਈ ਯੂਜ ਨੀ ਹੈਗਾ। ਤੇ ਕਈ ਟੋਪਿਕ ਓਨਾ ਨੇ ਨਏ ਵਿੱਚ ਐਡ ਕੀਤੇ ਨੇ ਬੁੱਕਸ ਵਿੱਚ। ਕੀ ਜੇੜੇ ਬੱਚਿਆਂ ਵਸਤੇ ਯੂਜ ਹੋਏ, ਆ ਓਨੂੰ ਨਾ ਪ੍ਰਿੰਟਿੰਗ ਨੂੰ ਟਾਈਮ ਲੱਗਿਆ ਕਿਉਂਕਿ ਦੇਖੋ ਸਾਡੇ ਇੱਥੇ ਕਿੰਨਾ ਬੱਚਾ ਹੈਗੈ, ਪੜ੍ਹਨ ਵਾਲਾ ਤੇ ਸਾਰੇ ਬੱਚਿਆਂ ਦੀ ਅਗਰ ਬੁੱਕਸ ਛਪ ਪਾਏ। ਹਾਂ ਬੁੱਕਸ ਛਪੇਗੀ ਅਗਰ, ਸਾਰੇ ਬੱਚਿਆਂ ਦੀ ਤੇ ਬੁਕਸ ਛਪਣ ਤੇ ਪ੍ਰਿੰਟਿੰਗ ਪ੍ਰੈਸ ਤੇ ਬੜਾ ਈ ਟਾਈਮ ਲੱਗੇਗਾ। ਐਨੇ ਨੂੰ ਨਾ ਟੀਚਰਸ ਕੈ ਰੇ ਨੇ ਕਿ, ਤੁਸੀਂ ਨਾ ਪੁਰਾਣੇ ਬੁੱਕਸ ਲੈਲੋ ਜੇੜੇ ਬੱਚੇ ਨੈਕਸ ਕਲਾਸ ਵਿੱਚ ਆਗੇ ਨੇ, ਤੁਸੀਂ ਓਨਾਂ ਕੋਲ ਓਲਡ ਬੁੱਕਸ ਲੈ ਲੋ ਓਦੇ ਨਾਲ ਕੰਮ ਚਲਾਓ। ਤੇ ਮੈਨੂੰ ਯਾਦ ਆਇਆ ਮੈਂਨੇ ਕਾ ਭੈਣ ਜੀ ਦੇ ਬੱਚੇ ਮੇਰੇ ਬੱਚੇ ਤੋਂ
ਹਾਂਜੀ-ਹਾਂਜੀ ਨਈ-ਨਈ ਤੁਸੀਂ ਵਧੀਆ ਕੀਤਾ ਤੁਸੀਂ ਫੋਨ ਕਰ ਲਿਆ। ਨਈ ਤੇ ਥੋੜਾ ਜਾ ਲੇਟ ਹੋ ਜਾਂਦੇ ਨਾ ਮੁਸ਼ ਕਿਲ ਹੋ ਜਾਣੀ ਸੀਗੀ ਵੈਸੇ ਮੈਨੂੰ ਕਿਆ ਤਾਂ ਸੀ, ਕਿਸੇ ਨੇ ਪਰ ਮੈਂ ਜਾਦਾ ਧਿਆਨ ਨੀ ਦਿੱਤਾ। ਤੇ ਨਾ ਮੈਂ ਓਨਾ ਨੂੰ ਜਵਾਬ ਆ ਹਾਂ।
ਬੁਕਸ ਮੇਰੇ ਬੱਚੇ ਦੀ ਕਿਸਮਤ ਵਿਚ ਹੈਗੀ ਐ ਤੁਹਾਡੀ ਬੁੱਕਸ ਤੋਂ ਪੜ੍ਹਨਾ ਬੱਚੇ ਦੀ। ਹਾਂਜੀ-ਹਾਂਜੀ, ਨਾਲ ਤੁਹਾਡਾ ਮੁੰਡਾ ਨਾ ਬੜੀ ਅੱਛੀ ਕੰਡੀਸ਼ਨ ਵਿਚ ਬੁੱਕਸ ਰੱਖਦਾ। ਹਾਂਜੀ-ਹਾਂਜੀ, ਇਸ ਤੋਂ ਵਧੀਆ ਤੇ ਗੱਲ ਹੀ ਨੀ ਹੈ ਜੀ ਹਾਂ, ਬੱਚਾ ਤੁਹਾਡੀ ਮੈਂ ਦੇਖਿਆ ਸੀਗਾ, ਪਹਿਲੇ ਵੀ ਇੱਕ ਵਾਰ ਲਿੱਤੀ ਸੀਗੀ ਨਾ, ਮੈਂ ਬੜੀ ਅੱਛੀ ਕੰਡੀਸ਼ਨ ਚ ਰੱਖਦਾ ਬੱਚਾ ਬੁੱਕ ਬਿਲਕੁਲ ਸਾਫ਼ ਰੱਖਦਾ ਬੁੱਕ ਕਈ ਬੱਚੇ ਪਤਾ ਕੀ ਕਰਦੇ ਨੇ, ਅੱਧੇ ਪੇਜ ਫਾੜ ਦਿੰਦੇ ਨੇ
ਹੂੰ
ਤੇ ਨਾਲ ਨਾ, ਉੱਥੇ ਪੈਨ ਚਲਾ ਦਿੰਦੇ ਜੇ ਸਾਰੇ ਬੱਚੇ
ਹਾਂਜੀ, ਸਾਡਾ ਛੋਟਾ ਮੇਰਾ ਬੇਟਾ ਉਹ ਐਵੇਂ ਹੀ, ਉਹ ਏਦਾਂ ਹੀ ਕਰਦਾ ਸੀੇ, ਵੱਡਾ ਸ ਕੁਸੀਿਆ ਨਾ, ਛੋਟਾ ਬਹੁ ਸ਼ਰਾਰਤੀ
ਅੱਛਾ- ਅੱਛਾ ਉਹ ਨਾ ਬੱਚਾ ਐਵੇ ਕਰਈ, ਇੱਕ ਹੱਥ ਨਾਲ ਐਵੇਂ ਕੋਈ ਵੀ ਪੇਜ ਹਾਂਜੀ -ਹਾਂਜੀ ਬੱਚੇ ਛੋਟੇ, ਤੇ ਛੋਟਿਆਂ ਨੂੰ ਸਮਝ ਨੀ ਹੈਗੀ ਨਾ, ਤਾਂ ਉਹ ਏਦਾਂ ਕਰਦੇ ਨੇ ਥੋੜੇ ਵੱਡੇ ਹੋ ਜਾਣ ਨਾ ਬੱਚੇ ਫਿਫਥ ਕਲਾਸ, ਤੋਂ ਉੱਪਰ ਦੇ ਬੱਚੇ ਹੋ ਜਾਣ, ਫਿਰ ਉਹ ਥੋੜੇ ਸਮਝਦਾਰ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ, ਸਾਡੀ ਬੁੱਕਸ ਨਾ ਨਈ ਰਹਿਣੀਆਂ ਚਾਹੀਦੀਆਂ, ਬਿਲਕੁਲ ਤੇ ਛੋਟੇ ਵਾਲੇ ਬੱਚੇ ਤੇ, ਐਵੇਂ ਇੱਕ ਹੱਥ ਨਾਲ ਨਾ ਦੋ ਪੇਜੇ, ਹੀ ਫੜ ਲੈਂਦੇ ਨੇ ਬੁੱਕ ਦੇ ਤਾਂ, ਕਿ ਸਾਰੇ ਬਾਕੀ ਨੀਚੇ ਦੀ ਬੁੱਕ ਚਾਹੇ, ਫਟ ਜਏ ਹਾਂਜੀ- ਹਾਂਜੀ ਬਸ, ਅਸੀਂ ਸਮਝਾਉਂਦੇ ਰਹਿ ਜਾਂਦੇ ਹਾਂ, ਮੈਂ ਵੀ ਮੇਰੇ ਛੋਟੇ ਪਹਿਲੇ ਨੂੰ ਸਮਝਾਉਂਦੀ ਰਹਿ ਜਾਂਦੀ ਆਾਂ ਕਿ, ਇੰਝ ਨਾਲ ਬੁੱਕ ਚੱਕ, ਇੰਝ ਨਾਲ ਬੁੱਕ ਚੱਕ ਪੜ੍ਹਾਈ ਦੇ ਵੀ ਹੁੰਦੀ ਏ, ਵਿਦਿਆ ਦੇਵੀ ਹੁੰਦੀ, ਇਹਨੂੰ ਐਵੇਂ ਨੀ ਚੱਕੀਦਾ ਉਹ ਨੂੰ ਰ
ਸਕੂਲੋਂ ਵੀ ਆਉਣਗੇ, ਹਾਂ ਸਕੂਲੋਂ ਆਉਣਗੇ ਬਸ ਬੁੱਕਸ ਬੈਗ ਕਿੱਥੇ, ਸਗੋਂ ਕਹਿੰਦੇ ਆ ਕਿ, ਸੋਹਣੀ ਤਰ੍ਹਾਂ ਰੱਖੋ ਮੈਂ ਵੀ
ਅੱਛਾ। ਅਸੀਂ ਪਤਾ, ਸਾਡੇ ਜ਼ਮਾਨੇ ਚ ਅਸੀਂ ਪੜ੍ਹਦੇ ਸੀਗੇ, ਅਸੀਂ ਪਤਾ ਕੀ ਕਰਦੇ ਸੀ, ਬੁੱਕ ਸਾਡੇ ਨੀਚੇ ਗਿਰ ਜਾਂਦੀ ਸੀ ਨਾ, ਅਸੀਂ ਸੌ ਵਾਰ
ਹਾਂ, ਸੋ ਵਾਰ ਮੱਥੇ ਨਾਲ, ਸਹੀ ਗੱਲ ਬੜੀ ਆਦਤ ਹੁੰਦੀ ਸੀ
ਔਰ ਅਸੀਂ ਅਜ ਇਹ ਪਤਾ ਨੀ ਆਪਣੇ ਬੱਚਿਆਂ ਨੂੰ, ਇਹ ਵੇਲੇ ਹੈਬਿਟਸ ਅਸੀਂ ਸਮਝਾਉਂਦੇ ਹਾਂ, ਲੇਕਿਨ ਬੱਚੇ ਸਮਝ ਐ ਵਾਲੀ ਹੈਬਿਟ ਸਾਡੀ ਵਾਲੀ ਹੈਬਿਟ ਸਾਡੀ ਵਾਲੀ, ਆਦਤਾਂ ਨਹੀਂੀ ਲਿਆ ਸਕਦੇ ਬੱਚੇ, ਆਪਣੇ ਚ ਅਸੀਂ ਦੇਖੋ, ਵਿੱਚ ਵਿੱਦਿਆ, ਪੜ੍ਹਾਈ ਦਾ ਤੁਹਾਨੂੰ ਯਾਦ ਹ ਵਿੱਦਿਆ ਪੜ੍ਹਾਈ ਦਾ ਪੌਦਾ, ਲੈਂਦੇ ਸੀਗੇ
ਬੜ੍ਹਾ ਹੁੰਦਾ ਸੀ, ਸਾਨੂੰ ਵੀ, ਵਿਦਿਆ
ਵੀ ਵਿਦਿਆ ਆਏਗੀ, ਅਸੀਂ ਉਹ ਪੌਦਾ ਵਿੱਚ ਰੱਖਾਂਗੇ, ਕਿਵੇਂ, ਬੁੱਕ ਨੂੰ ਅਸੀਂ ਆਪਣੀ ਛਾਤੀ ਛਾਂਤੀ ਨਾਲ ਲਾ ਕੇ ਰੱਖਦੇ ਸੀ, ਸਾਡੀ ਨਵੀਂ ਬੁੱਕ, ਸਾਡੀ ਬੁੱਕ, ਸਾਡੀ ਬੁੱਕ ਬਿਲਕੁਲ, ਅਸੀਂ ਆਪਣਾ ਬੈਗ ਥੱਲੇ ਨਹੀਂੀ ਰੱਖਦੇ ਸੀ, ਮੈਂ ਤੇ ਕੁੜੀਆਂ ਖਾਸ ਕਰ ਬੜੀਆਂ ਸਿਆਣੀਆਂ ਹੁੰਦੀਆਂ ਜੇ, ਉੱਥੇ ਆਪਣਾ ਬੈਗ ਸਕੂਲ ਜਾਣਾ ਜਿੱਥੇ ਅਸੀਂ ਬਹਿਣਾ ਨਾ, ਆਪਣੇ ਪਿੱਛੇ ਰੱਖ ਲੈਣਾ ਆਪ ਅੱਗੇ ਹੋ ਕੇ, ਟਾਈਟ ਹੋ ਕੇ ਬਹਿ ਜਾਣਾ, ਏਦਾਂ ਕਰਦੇ ਸੀ ਨਾ ਅਸੀਂ ਕੁੜੀਆਂ ਸਹੀ ਗੱਲ, ਤੇ ਸਾਡੇ ਮੁੰਡੇ ਹੈਗੇ ਨੇ ਇਹਨਾਂ ਨੂੰ ਬਿਲਕੁਲ ਵੀ ਮੈਂ
ਨਹੀਂ-ਨਹੀਂ ਇਹ ਬੱਸ ਵਗੈਰਾ ਚ ਵੀ ਜਾਂਦੇ ਨੇ, ਬੈਗ ਏਦਾਂ ਹੀ ਭੁੰਜੇ ਮੈਂ ਕਹਾਂਗੀ, ਇੰਨਾ ਗੰਦਾ ਕਿਵੇਂ ਹੋ ਗਿਆ ਬੈਗ ਬੈਗ ਅਸੀਂ ਨੀਚੇ ਰੱਖਦੇ ਹਾਂ, ਮੈਂ ਕਿਹਾ ਤੁਹਾਡਾ ਗੰਦਾ ਨਹੀਂ ਹੁੰਦਾ, ਨਹੀਂ ਤੇ ਸ਼ੂਜ ਪਾਏ ਹੁੰਦੇ ਨੇ ਤੁਸੀਂ ਨਾਲ
ਪਰ ਭੈਣ ਜੀ, ਗੰਦਾ ਨੀ ਹੁੰਦਾ ਸੀ, ਅਸੀਂ ਸਕੂਲ ਜਾਂਦੇ ਸੀਗੇ ਤੇ ਇਹ ਬੱਚੇ, ਇਹਨਾਂ ਦੇ ਤੇ, ਬੱਚਿਆਂ ਦਾ ਹਰ ਮਹੀਨੇ ਪੈਗ ਧੋਣਾ ਪੈਂਦਾ ਉਹ ਧੋ ਧੋ ਕੇ
ਸਹੀ ਗੱਲ, ਧੋ- ਧੋ ਕੇ ਬੈਗ ਨਹੀਂ -ਨਹੀਂ ਬੈਗ ਉਹੀ ਕਹਿੰਦੇ, ਵੋਸ਼ ਕਰਕੇ ਸੋਹ ਖ਼ਰਾਬ ਹੋ ਜਾਂਦੇ ਨੇ
ਤੇ ਕਹਿ ਰਹੇ ਖਰਾਬ ਹੋ ਜਾਂਦਾ,। ਫੇਿਰ ਸਾਲ ਹੀ ਸਾਨੂੰ ਦ ਦੋ ਤਿੰਨ ਤਿੰਨ ਬੈਗ ਲੈਣੇ ਪੈਂਦੇ ਨੇ ਬੱਚਿਆਂ ਨੂੰ ਬਿਲਕੁਲ ਕੇਅਰ ਨਹੀਂ ਸਭ ਤੋਂ ਪਹਿਲਾਂ, ਤਾਂ ਬੱਚਿਆਂ ਨੂੰ ਸਾਨੂੰ ਨਾ ਕੇਅਰ ਸਿਖਾਣੀ ਚਾਹੀਦੀ ਹੈ, ਕਿ ਬੁੱਕਸ ਦੀ ਕਿਵੇਂ ਕੇਅਰ ਕਰਨੀ, ਚਾਹੀਦੀ ਹੈ।
ਦੇਖੋ ਸਿਖਾਉਂਦੇ ਆ ਮ ਤਾਂ ਪਤਾ ਨੀ, ਕਰਦੇ ਹੀ ਨੀ, ਪਤਾ ਨੀ ਸਾਡੇ ਬੱਚੇ ਨੀ ਕਰਦੇ, ਯ ਤਾਂ ਮੈਨੂੰ ਲੱਗਦਾ ਸਾਰੇ ਨੀ ਕਰਦੇ
ਹਾਂ ਉਹੀ ਅਸੀਂ ਹੁਣ ਦੋਨੋ ਆਪਸ ਵਿੱਚ ਅਸੀਂ, ਅਸੀਂ ਦੋਨੋ ਸਹੀ ਗੱਲ ਹੈ ਬਿਲਕੁਲ ਗੱਲ ਅਸੀਂ ਦੋਨੋ ਨਾਲ ਆਪਾਂ ਚ ਗੱਲ ਕਰ ਰਹੇ ਹਾਂ। ਅਸੀਂ ਤੇ ਆਪਣੇ ਬੱਚਿਆਂ ਨੂੰ ਸਮਝਾਵਾਂਗੇ, ਪਤਾ ਨੀ ਸਾਰੇ ਪੇਰੈਂਟਸ ਦੀ ਐ ਵਾਲੀ ਥਿੰਕਿੰਗ, ਹੈਗੀ ਹੈ ਕਿ ਨਹੀਂ ਹੈਗੀ, ਕਿ ਬੱਚਿਆਂ ਨੂੰ ਇਹ ਗੱਲ, ਸਮਝਾਈਏ।
ਅਰੇ ਨਹੀਂ
ਹਾਂ ਕਈ ਪੇਰੈਂਟਸ ਨਹੀਂ ਸਮਝਾਉਦੇ ਹੋਣੇ, ਮ ਲੱਗ ਕਈ ਬੱਚੇ ਬੱਚੇ ਨਾ ਤੁਸੀਂ ਦੇਖੋਗੇ, ਰੱਬੋ ਹੀ ਸਿੱਖੇ ਸਿਖਾਏ ਹੁੰਦੇ ਜੇ ਉਹ ਆਪਣੀ ਬੁੱਕਸ ਨੂੰ, ਇਂਝ ਰੱਖਦੇ ਜੇ
ਸਕੂਲੋਂ ਹੁਣ, ਆਦੇ ਏਨਾ ਨੂੰ ਮੈਂ ਕਿੰਨੀ ਆ ਡੇਲੀ ਮੈਂ ਕਹਿਣਾ, ਆਉਂਦਿਆਂ ਇਹਨਾਂ ਨੂੰ ਮੈਂ ਕਹਿਣਾ ਕਿ ਆਪਣਾ ਬੈਗ ਰੱਖ ਕੇ ਆਓ, ਆਪਣੀ ਯੂਨੀਫਾਰਮ ਉਤਾਰ, ਕੇ ਧੋਣ ਵਾਲੀ ਤੁਸੀਂ ਵਾਸ਼ਿੰਗ ਮਸ਼ੀਨ ਚ ਪਾ ਦੋ ਤੇ ਆਪਣਾ ਬਾਕੀ ਜਿਹੜੀ ਜੋ ਸਮਾਨ ਐ ਤੁਸੀਂ ਬੈਗ ਚ ਟਿਫਿਨ ਵਗੈਰਾ ਆਪ ਮੈਂ ਆਪ ਕਹਿੰਦੀ ਕਿ ਖੁਦ ਕਰੋ। ਚਲੋ ਕਰਕੇ ਪਹਿਲੇ ਕਰਦੀ ਸੀ ਹੁਣ ਮੈਂ ਥੋੜ੍ਹਾ ਛੱਡ ਦਿੱਤਾ ਮੈਂ ਕਹਿੰਦੀ ਤੁਸੀਂ ਆਪ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਣਾ ਅਸੀਂ ਖੁਦ ਕਰਨਾ। ਸ਼ੂਜ਼ ਵੀ ਮੈਂ ਕਹਿੰਦੀ ਹਾਂ ਸ਼ੂਜ਼ ਰੈਕ ਚ ਰੱਖੋ। ਨਹੀਂ, ਨਹੀਂ ਮੈਂ ਤਾਂ ਆਪ ਸਗੋਂ ਕਹਿੰਦੀ ਆ ਮੈਂ
ਹਾਂਜੀ, ਬਿਲਕੁਲ ਅਸੀਂ ਵੀ ਐਵੇਂ ਵੀ ਐਵੇਂ ਸਿਖਾਈ ਦਾ ਨਾਲੇ ਸਾਡਾ ਵੀ ਆਪਣਾ ਵੀ ਕੁਛ ਕੰਮ ਥੋੜਾ ਹਲਕਾ ਹੋ ਜਾਂਦਾ ਹੋ ਜਾਂਦਾ। ਨਹੀ ਹੋ ਜਾਂਦਾ ਥੋੜਾ ਹਲਕਾ ਹੋ ਜਾਂਦਾ ਕਿ ਚੱਲ ਬਚਿਆ ਨੇ ਹਾਂ, ਅਸੀਂ ਉਨੀ ਦੇਰ ਅਸੀਂ ਬੱਚਿਆਂ ਦਾ ਲੰਚ ਤਿਆਰ ਕਰ ਦਈ ਦਾ ਮਤਲਬ ਅਗਰ ਰੋਟੀ ਬਣਾਣੀ ਤਾਜ਼ੀ ਬੱਚੇ ਨੇ ਬਣਾ ਕੇ ਦੇਣੀ ਅਸੀਂ ਫਟਾਫਟ ਦੋ ਚਾਰ ਫੁਲਕੇ ਲਾ ਲਈ ਦੇਣ ਬੱਚਿਆਂ ਦੇ ਤੇ ਬੱਚੇ ਇੰਨੀ ਦੇਰ ਨੂੰ ਆਪਣੇ ਕੱਪੜੇ ਚੇਂਜ ਕਰਕੇ ਖੁਦ ਸਹੀ ਜਗ੍ਹਾ ਤੇ ਰੱਖ ਆਂਦੇ ਨੇ ਹਾਂਜੀ ਬਿਲਕੁਲ ਉਨੀ ਦੇਰ ਬੱਚੇ ਆਪਣਾ ਯੂਨੀਫਾਰਮ ਚੇਂਜ ਕਰਨਾ ਆਪਣਾ ਬਿਲਕੁਲ ਬੱਚੇ ਕਈ ਬੱਚੇ ਤੇ ਪਤਾ ਹੀ ਕਰਦੇ ਨੇ ਟਿਫਨ ਹੀ ਵਿੱਚ ਪਿਆ ਰਹਿ ਜਾਂਦਾ ਤੇ ਬੈਗ ਚ ਅਗਲੇ, ਅਗਲੇ ਦਿਨ
ਹਾਂ, ਕਈ ਵਾਰ ਰਹਿ ਜਾਂਦਾ ਸੀ ਇਦਾਂ ਦਾ ਪਿੱਛੇ ਹੁਣ ਬਟ ਪਹਿਲੇ ਮੈਂ ਪਹਿਲੇ ਪਹਿਲੇ ਮੈਂ ਹੀ ਕੱਢਦੀ ਸੀ ਪਰ ਹੁਣ ਮੈਂ ਛੱਡ ਦਿੱਤਾ ਹੁਣ ਮੈਂ ਕਹਿੰਦੀ ਆਓ ਆਪਣੇ ਆਪ ਤੁਸੀਂ ਕੱਢੋਗੇ। ਕਿਉਂਕਿ ਤੁਹਾਨੂੰ ਪਤਾ ਇਹ ਨੂੰ ਪਤਾ ਮ ਮੰਮੀ ਨੇ ਕੱਢ ਦੇਣਾ ਇਸ ਕਰਕੇ ਥੋੜ੍ਹੀ ਹੁਣ ਸਵੇਰੇ ਵੀ ਮੈਂ ਟਿਫਨ ਲਿਆਂਦੀ ਆ ਨਾ ਹੁਣ ਮੈਂ ਬੈਗ ਚ ਪਾਣਾ ਮੈਂ ਸਿਰਫ਼ ਰੱਖ ਦੇਣਾ ਮੈਂ ਵੱਡੇ ਨੂੰ ਵੀ ਕਹਿਣਾ ਛੋਟੇ ਨੂੰ ਵੀ ਕਹਿਣਾ ਕਿ ਇਹ ਫੜੋ ਟਿਫਨ ਆਪਣੇ ਆਪ ਤੁਸੀਂ ਪਾਓ ਆਪਣੀ ਬੋਟਲ ਵੀ ਪਾਓ ਮੇਰਾ ਕੰਮ ਸੀ ਬਣਾਣਾ ਕਿਉਂਕਿ ਮੈਂ ਕਿਹਾ ਇਹਨਾਂ ਨੂੰ ਪਤਾ ਹੋਏ ਆਪਣੇ ਆਪ ਰੱਖਣਾ।
ਬਿਲਕੁਲ ਆਪਣੇ ਆਪ ਇਹ ਸਾਰੀ ਅਸੀਂ ਹਾਂਜੀ, ਹਾਂਜੀ ਇਹ ਸਾਰੀ ਗੁੱਡ ਹੈਬਿਟ ਬੈਡ ਹੈਬਿਟਸ ਹੋ ਗਈ ਨਾ ਹਾਂਜੀ, ਹਾਂਜੀ ਕਿ ਬੱਚਿਆਂ ਨੂੰ ਅਸੀਂ ਗੁੱਡ ਹੈਬਿਟ ਸਿਖਾ ਰਹੇ ਆ।
ਹਾਂਜੀ, ਹੁਣ ਜਿੱਦਾਂ ਸਵੇਰੇ ਰੋਜ਼ ਤੁਹਾਨੂੰ ਪਤਾ ਹੁਣ ਇਹਨਾਂ ਦਾ ਬੁੱਕਸ ਪਾਣੀਆਂ ਜਿਵੇਂ ਟਾਈਮ ਟੇਬਲ ਦੇ ਹਿਸਾਬ ਨਾਲ ਉਹ ਵੀ ਮੈਂ ਨਹੀਂ ਪਾਂਦੀ ਆਪਣੇ ਆਪ ਮੈਂ ਕਿਹਾ ਪਾਓ ਪਹਿਲੇ ਕਰ ਦਿੰਦੀ ਸੀ ਹੁਣ ਪਰ ਮੈਂ ਛੋੜਦਾ ਮੈਂ ਕਿਹਾ ਕਿਉਂਕਿ ਜਿੰਨਾ ਕਰੀ ਜਾ ਉਹਨਾਂ ਬੱਚਿਆਂ ਨੂੰ ਲੱਗਦਾ
ਬਿਲਕੁਲ, ਬਿਲਕੁਲ ਮ ਬੱਚੇ ਸਵੇਰੇ ਉਠ ਬੱਚੇ ਸਵੇਰੇ ਉੱਠਦੇ ਨੇ ਅਸੀਂ ਤੇ ਬੱਚਿਆਂ ਨੂੰ ਸਮਝਾਈਦਾ ਪਹਿਲੇ ਸਭ ਘਰ ਦੇ ਵੱਡਿਆਂ ਦੇ ਤੁਸੀਂ ਪੈਰਾਂ ਨੂੰ ਹੱਥ ਲਗਾਓ ਮੁੰਡਿਆਂ ਨੂੰ ਕਈ ਦਾ ਹੱਥ ਲਗਾਓ ਕੁੜੀਆਂ ਨੂੰ ਕਿਹਾ ਹੱਥ ਮੁੰਡਿਆਂ ਨੂੰ ਕੁੜੀਆਂ ਨੂੰ ਕਹਿੰਦੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ। ਹ ਜਾਂ ਹਾਂ, ਅੱਛੀ ਹੈਬਿਟਸ ਹੋ ਗਈਆਂ ਨਾ ਬੱਚਿਆਂ ਨੂੰ ਸਵੇਰੇ ਸਭ ਤੋਂ ਪਹਿਲੇ ਹਾਂਜੀ, ਹਾਂਜੀ।
ਹਾਂ, ਸਾਡੇ ਜਾਣ ਦੇ ਟੈਮ ਕਰਕੇ ਜਾਂਦੇ ਆ ਸਵੇਰੇ
ਦੇਖੋ ਬੱਚੇ ਅੱਗੇ ਜਾਣਗੇ ਤਾਂ ਹੀ ਸਾਡੇ ਬੱਚੇ ਅੱਗੇ ਆਪਣਾ ਨਾਮ ਰੋਸ਼ਨ ਕਰਨਗੇ ਨਾ ਕਿ ਹਾਂ ਇਹ ਬੱਚਾ ਹੈਗਾ। ਬੜੀ ਅੱਛੀ ਹੈਬਿਟਸ ਹੈਗੀਆਂ ਇਹਦੇ ਕੋਲ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਦਾ। ਹਾਂਜੀ, ਘਰੋ ਹੀ ਸ਼ੁਰੂਆਤ ਸਭ ਤੋਂ ਪਹਿਲੇ ਜੀ ਘਰੋ ਸ਼ੁਰੂਆਤ ਹੁੰਦੀ ਹੈ। ਬਾਅਦ ਚੋਂ ਟੀਚਰਸ ਕੋਲ ਜਾਣਗੇ।
ਹਾਂ, ਘਰੋਂ ਅਸੀਂ ਜੋ ਸਿਖਾਆਗੇ ਉਹੀ ਹੁਣੇ ਹੁਣ ਜਾਂਦੇ ਨੇ ਸਾਡੇ ਬੱਚੇ ਵੀ ਸਕੂਲ ਜਾਣਗੇ। ਹਰ ਟੀਚਰ ਨੂੰ ਮੈਨੂੰ ਮਨਵਾਏਗਾ, ਵੀ ਇਹ ਮੇਰੀ ਫੈਵਰੇਟ ਟੀਚਰ ਫਿਰ ਪੈਰੀ ਹੱਥ ਲਏਗਾ ਸਗੋਂ ਟੀਚਰ ਕੁਛ ਖੁਸ਼ ਹੁੰਦੇ ਕਹਿੰਦੇ, ਤੁਹਾਡਾ ਹੀ ਤੁਹਾਡੀ ਮਿਹਨਤ ਤੁਹਾਡੀ ਮਿਹਨਤ ਐ, ਦੇਖੋ ਤੁਸੀਂ ਕਿੰਨੇ ਅੱਛੇ ਬੱਚਿਆਂ ਨੂੰ ਸੰਸਕਾਰ ਦਿੱਤੇ ਦੇ ਨੇ ਦੇਖੋ। ਜੇ ਪੈਰੀ ਹੱਥ ਲਾਂਦੇ ਨੇ ਆਪਣੇ ਆਪ ਹੀ ਜਾ ਕੇ ਇਹਨਾਂ ਨੂੰ ਲਾਣਾ ਬਹੁਤ ਖੁਸ਼ ਹੁੰਦੀਆਂ। ਟੀਚਰਸ ਜਾਂਦੇ ਆ ਨਾ,
ਹਾਂ ਬਿਲਕੁਲ-ਬਿਲਕੁਲ ਇਹ ਸ਼ੁਰੂਆਤ ਘਰੋਂ ਦੀ ਹੁੰਦੀ ਸਭ ਤੋਂ ਪਹਿਲੇ ਤੇ ਤਾਂ ਹੀ ਤੇ ਕਹਿੰਦੇ ਨੇ ਸਭ ਤੋਂ ਪਹਿਲੇ ਮਾਂ ਹੀ ਗੁਰੂ ਹੈਗੀ, ਏ ਸਭ ਤੋਂ ਵੱਡੀ ਗੁਰੂ ਮਾਂ ਹੀ ਹੈਗੀ। ਅਸੀਂ ਸਿਖਾਦੇ ਹਾਂ ਸਭ ਤੋਂ ਪਹਿਲੇ ਆਪਣੇ ਬੱਚਿਆਂ ਨੂੰ ਬਾਅਦ ਚੋਂ ਸਕੂਲ ਜਾ ਕੇ ਟੀਚਰ ਸਿਖਾਦੇ ਨੇ ਹਾਂ। ਹਾਂਜੀ, ਹਾਂਜੀ ਕਿਵੇਂ ਕਿਸੇ ਨਾਲ ਬੋਲਣਾ ਹੈ ਤੂੰ ਕਰਕੇ ਨਹੀ ਬੋਲਣਾ ਆਪ ਤੋਂ ਵੱਡੇ ਨੂੰ ਅਸੀਂ ਅਹ ਆਪ ਤੋਂ ਵੱਡੇ ਨੂੰ ਆਪ ਕਰਕੇ,
ਹਾਂ ਤੁਸੀਂ ਕਰਕੇ ਬੁਲਾਣਾ ਛੋਟਾ, ਟਿਆਂ ਨਾਲ ਵੀ ਤੁਸੀਂ ਕਰਕੇ ਮੈਂ ਤਾਂ ਕਹਿੰਦਾ ਚ ਤੁਸੀਂ ਕਰਕੇ ਬੋਲੋ ਭਾਵੇਂ ਛੋਟ ਤਾ ਚਾਹੇ ਵੱਡੇ ਹਾਂ। ਨਹੀਂ ਮੈਂ ਤਾਂ ਕਹਿੰਦੀ ਹਾਂ ਛੋਟਾ ਹੈ, ਚਾਹੇ ਵੱਡਾ ਹੈਏ ਤੁਸੀਂ ਕਰਕੇ ਬੁਲਾਓ ਥੋੜਾ ਇੱਜਤ ਜੇ ਦਿਓਗੇ। ਤੁਹਾਨੂੰ ਵੀ ਮਿਲੇਗੀ, ਜਿਹੜੀ ਗੱਲ ਹੈਗੀ ਹਨਾ।
ਬਿਲਕੁਲ ਸਹੀ ਗੱਲ ਇੱਜਤ ਦੇਵਾਂਗੇ ਤੇ ਇੱਜ਼ਤ ਮਿਲੇਗੀ।
ਹਾਂਜੀ-ਹਾਂਜੀ ਹੋਰ ਕੋਈ ਨੀ, ਤੁਸੀਂ ਮੈਨੂੰ ਏਦਾਂ ਕਰਨਾ ਕੱਲ ਸ਼ਾਮ ਨੂੰ ਆ ਜਾਣਾ ਘਰ ਤੇ ਬੁੱਕਸ ਤੁਸੀਂ ਫੇਰ ਲੈ ਜਾਣਾ ਮੇ,
ਹਾਂਜੀ, ਹਾਂਜੀ, ਹਾਂਜੀ ਮੈਂ ਨਾ ਕੱਲ ਸ਼ਾਮੀ ਆ। ਬੁੱਕਸ ਲੈ ਜਾਗੇ, ਮੈਂ ਤੁਹਾਨੂੰ ਕਾਲ ਕਰਕੇ ਆਵਾਂਗੀ, ਤੁਸੀਂ ਕਿੱਥੇ ਜਾਣਾ ਹੋਏਗਾ ਤੇ ਨਹੀਂ ਜਾਣਾ ਹੋਏ। ਮੈਨੂੰ ਪਤਾ ਲੱਗ ਜਾਏਗਾ, ਨਾ ਤੁਸੀਂ ਘਰ ਹੋਗੇ। ਹਾਂ ਮੈਂ ਕਾਲ ਕਰਕੇ ਆਵਾਂ ਹਾਂਜੀ, ਤੁਸੀਂ ਆਪਣੀ ਮਦਰ ਇਨ ਲੋਨ ਨੂੰ ਦੱਸ ਦੇਣਾ।
ਹਾਂ ਮੈਂ ਉਹਨਾਂ ਨੂੰ ਦੱਸ, ਹਾਂ ਤੁਸੀਂ ਉਹਨਾਂ ਕੋਲ ਲੈ ਜਾਂਦਾ ਚਲੋ, ਠੀਕ ਹੈ ਫਿਰ ਜੀ ਸਤਿ ਸ੍ਰੀ ਅਕਾਲ ਹਨਾ। ਓਕੇ ਜੀ ਸਤਿ ਸ੍ਰੀ ਅਕਾਲ ਜੀ,